ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ ਕਿੱਦਾਂ?
ਬਸ ਵਧੀੱਆ ਤੁਸੀਂ ਸੁਣਾਓ, ਠੀਕ ਠਾਕ ਸਭ ਘਰੇ?
ਜੀ ਹਾ ਸਭ ਵਧੀਆ -ਵਧੀਆ ਤਾਂ ਏ, ਤਾਡੇ ਘਰੇ ਵੱਧੀਆ ਸਭ?
ਬਸ ਵਧੀਆ- ਸਭ ਵਧੀਆ। ਕੁਛ ਨੀ ਬਸ ਆਇਆ ਸੀ ਮੈਂ ਬਾਰ, ਕੁਛ ਆਹੀ ਖਾਣ ਫਾਸਟ ਫੂਡ ਵਗੈਰਾ।
ਅੱਛਾ- ਅੱਛਾ ਬਾਰ।
ਹਾਂਜੀ -ਹਾਂਜੀ।
ਹਾਂ ਫਾਸਟ ਫੂਡ ਥੋੜ੍ਹਾ ਯਾਰ, ਅਵਾਇਡ ਕਰੋ ਯਾਰ
ਕਿਓ ਕੀ ਗੱਲ ਹੋ ਗਈ?
ਅਰੇ, ਫਾਸਟ ਫੂਡ ਬੋਤ ਬੇਕਾਰ ਏ ਯਾਰ, ਜੰਕ ਫੂਡ ਹੈਗਾ।
ਹਾਂ, ਨਈ ਮੈਂ ਡੇਲੀ ਨੀ ਖਾਂਦਾ, ਮੈਂ ਥੋੜਾ ਬੋਤਾ ਖਾ ਲੈਂਦਾ, ਕਦੀ ਕਦਾਰ ਤੇ ਦੋ ਵਈ ਕਾਈ
ਅੱਛਾ, ਅੱਛਾ। ਹ
ਕਦੀ- ਕਦਾਰ ਮਹੀਨੇ ਚ, ਕਦੀ ਦੋ ਮਹੀਨੇ ਕਦੀ, ਅ, ਚਲਦਾ ਦੋ ਹਫ਼ਤੇ ਚ, ਇੱਕ ਵਾਰੀ ਖਾ ਲੀ ਦਾ ਏਦਾਂ
ਹਾਂ, ਫੇਰ ਤਾਂ ਠੀਕ ਆ, ਦੋ ਮਹੀਨੇ ਚ ਇੱਕ ਵਾਰ ਹੋ ਗਿਆ, ਮਹੀਨੇ ਚ ਇੱਕ-ਦੋ ਵਾਰ ਹੋ ਗਿਆ ਕੋਈ ਨਾ ਬ ਡੇਲੀ ਦੀ ਡੇਲੀ ਆ। ਣੀ ਜਾਂ ਵੀਕ 'ਚ ਤਿੰਨ ਵਾਰ, ਚਾਰ ਵਾਰ ਜਾਂ ਡੇਲੀ- ਡੇਲੀ ਫਿਰ ਓ ਬਹੁਤ ਬੇਕਾਰ ਚੀਜ਼ ਹੈਗੀ ਕਿ ਓ, ਬੋਤ ਨੁਕਸਾਨ ਕਰਦੀ ਫਿਰ
ਕਰਨੇ ਆ
ਉਹ ਤੇ ਫੇਰ ਗੱਲ ਹੀ ਅੱਲਗ ਐ, ਜਿਹੜਾ ਹੋਮਮੇਡ ਫੂਡ ਹੁੰਦਾ ਉਹ ਤੇ ਉਹਦਾ ਮੁਕਾਬਲਾ ਕੋਈ ਨੀ
ਹਾਂਜੀ, ਹਾਂਜੀ। ਉਹ ਘਰ ਬਣਨੀ ਚੀਜ਼ ਫੇਰ ਘਰ ਦੀ ਸਵਾਦ ਈ ਅਲੱਗ ਅੱਲਗ, ਘਰ ਭਾਵੇਂ ਤੁਸੀ ਦਾਲ ਈ ਖਾ ਲੋਓ।
ਦਾਲ ਹੀ ਖਾ ਲ ਲੋ। ਸਹੀ ਗੱਲ ਏ, ਉਹ ਫਿਰ ਕੀਐ ਆਪਾਂ ਫਾਸਟ ਫੂਡ ਜਿੱਦਾਂ ਉਹ ਹੁੰਦੇ ਨੇ ਨਾ ਆਪਾਂ ਘਰ ਵੀ ਬਣਾ ਸਕਦੇ ਹਾਂ। ਉਹ ਔਰ ਜਿੱਦਾਂ ਕਿ ਬਾਜ਼ਾਰ ਵਿੱਚ ਕੀ ਏ, ਆਪਾਂ ਕਿਨਾ ਨੂੰ ਕਹਿ ਨਹੀਂ ਸਕਦੇ ਨਾ ਕਿ ਮਤਲਬ ਓਰੀਜਨਲ ਏ ਯਾ, ਸਾਫ਼-ਸਫ਼ਾਈ ਨਾਲ ਹੋਇਆ ਪਿਆ‌। ਹੁਣ ਕਈ ਬਣਾਦੇ ਨੇ, ਕੋਈ ਪਿਓਰਿਟੀ ਦਾ ਪਤਾ ਨਹੀਂ ਉਹਨੂੰ। ਕਈ, ਬਾਈ ਬਿਲਕੁਲ-ਬਿਲਕੁਲ ਕਈ ਕਈ ਪੁਰਾਣਾ ਸਮਾਨ ਪਤਾ ਨੀ, ਕਿੰਨੇ-ਕਿੰਨੇ ਦਿਨ ਦਾ ਪੁਰਾਣਾ ਸਮਾਨ, ਕਿੰਨੇ ਦਿਨ ਦਾ ਪੁਰਾਣਾ ਓਇਲ ਵਿੱਚੇ ਉਹ ਫਰਾਈ ਕਰਦੇ ਨੇ ਮੋਮੋਸ ਵਗੈਰਾ ਹੋ ਗਏ, ਬਰਗਰ ਹੋ ਗਏ। ਮਤਲਬ
ਜਿਹੜੇ ਰੈਸਟੋਰੈਂਟ ਚੇਂਜ ਹੁੰਦੇ ਨੇ, ਉਹ ਕੀ ਕਰਦੇ ਨੇ ਗ੍ਰੇਵੀ ਬਣਾ ਕੇ ਰੱਖਦੇ ਹੁੰਦੇ ਨੇ ਪਹਿਲੇ ਈ ਟਮਾਟਰ, ਪਿਆਜ਼ ਦੀ। ਉਹੀ ਗੇ੍ਵੀ ਵਾਰ-ਵਾਰ-ਵਾਰ-ਵਾਰੀ ਇਸ ਲਈ ਯੂਜ ਕਰਦੇ ਨੇ
ਜੀ, ਹਾਂਜੀ। ਬਸ ਹੁਣ ਹੋਟਲਾਂ ਵਿੱਚ ਵੀ ਆਹੀ ਹੀਨੇ ਅਗਰ ਆਪਾਂ ਬਾਹਰ ਰੋਟੀ ਵੀ ਖਾਣ ਜਾਈਏ ਤੇ ਤਾਜ਼ੀ-ਤਾਜ਼ੀ ਬਣਾ ਕੇ ਦਿੰਦੇ ਨੇ। ਬਟ ਇੰਨੀ ਜਲਦੀ ਕਿੱਦਾਂ ਬਣ ਜਾਂਦੀ ਸਬਜ਼ੀ ਹੁਨੇ ਆਪ ਨੇ ਔਡਰ ਕੀਤਾ ਕਿ ਨਾਮ ਏ ਮਟਰ-ਪਨੀਰ ਉਹਨੂੰ ਪੰਜ-ਦਸ ਮਿੰਟ ਦੇ ਵਿੱਚ ਲੈ ਆਦੇ ਨੇ ਬਣਾ ਕੇ।
ਹਾਂ। ਬਸ, ਉਹੀ ਗਰੇਵੀ ਪਈਦੀ ਐ ਉਹਨਾਂ ਨੇ, ਤੜਕੇ ਗਰੇਵੀ ਉਹ ਗਰੇਵੀ ਪਾਉਣੀ ਦੁਬਾਰਾ ਘੋਲਣੀ ਥੋੜੀ ਜਹੀ ਮਿਰਚਾਂ-ਮੁਰਚਾਂ ਪਾ ਦੇਣੀ ਬੰਦੇ ਦੇ ਹਿਸਾਬ ਨਾਲ
ਉ ਹੁਣ ਆਪਾਂ ਕਹਿ ਵੀ ਨੀ ਸਕਦੇ ਨਾ, ਗ੍ਰੇਵੀ ਅੱਜ ਦੀ ਨਵੀਂ ਬਣਨੀ ਏ ਤਾਜ਼ੀ ਜਾਂ ਫਿਰ ਦੋ ਦਿਨ ਦੀ ਪੁਰਾਨੀ ਐ। ਮਤਲਬ ਬੋਤ ਬਹੁਤ ਰਿਕਸ ਹੈਗੇ। ਉਹ ਬਾਹਰ ਦਾ ਪਕਵਾਨ ਖਾਨ ਦੇ
ਹਾਂਜੀ। ਉਹ ਡੀਪ ਫੀਜ਼ਰ ਰੱਖ ਦੇ ਹੁੰਦੇ ਨੇ ਬਸ ਓਹੀ।
ਹਾ ਫੇਰ ਫਿਰ ਆਪ ਦੇਖ ਵੀ ਰਹੇ ਹੋ ਨੇ ਮਤਲਬ ਪ੍ਰੈਜੈਂਟ ਟਾਇਮ ਤੇ ਕਿੰਨਾ ਮਤਲਬ ਪਬਲਿਕ ਕਈ ਕਈ-ਕਈਆਂ ਦੇ ਅੰਦਰ ਅਲੱਗ-ਅਲੱਗ ਬਿਮਾਰੀਆਂ-ਬਿਮਾਰੀਆਂ ਆਈ ਜਾਂਦੀ ਐ। ਨਵੀਂ, ਨਵੀਂ ਆਦੇ ਪਤਾ ਨੀ ਚੱਲ ਰਹਾ ਨੀ ਤੇ ਬਸ-ਬਸ ਆਜ ਤੋ ਮਤਲਬ ਕੇ ਜੋ ਪਹਿਲੇ ਵਾਲੀ ਪੀੜ੍ਹੀ ਹੈਗੀ ਸੀ, ਮਤਲਬ ਪੰਜਾਹ ਸਾਲ ਪਹਿਲੇ, ਉਹ ਉਹਨਾਂ ਨੂੰ ਬ ਉਹ ਕਈ ਮਤਲਬ ਬਿਮਾਰ ਹੀ ਨਹੀਂ ਹੁੰਦੇ ਸੀ। ਅੱਸੀ, ਨੱਬੇ ਦੀ ਉਮਰ ਚ ਆ ਕੇ ਉਹ ਉਹਨਾਂ ਨੂੰ ਕੋਈ ਬਿਮਾਰੀ ਲੱਗ ਦੀ ਸੀ ਤੇ ਫਿਰ ਉਹ ਨੁਕਸਾਨ ਹੁੰਦਾ ਸੀ ਤੇ ਸੱਤਰ-ਅਸੀ
ਤੇ ਬਿਮਾਰੀ ਦੂਰ ਦੀ ਗੱਲ ਕਹੀਆਂ ਨੇੈਂ ਦਵਾਈ ਨੀ ਖਾਧੀ
ਦਵਾਈਆਂ ਨਹੀਂ ਖਾਧੀ, ਬਿਲਕੁਲ-ਬਿਲਕੁਲ ਸਹੀ ਗੱਲ ਹੈ। ਡਾਕਟਰ ਡੋ ਡਾਕਟਰ, ਮਤਲਬ ਹੋਸਪਿਟਲ ਵੀ ਨਹੀਂ ਦੇਖੇ ਹੋਗੇ ਉਹਨਾਂ ਨੇ
ਹਾਂਜੀ, ਹਾਂਜੀ। ਬੰਦੇ ਨੇ ਐਸੇ ਕਈ ਜਿਨੇ ਕਦੀ ਸੂਈ ਨਹੀਂ ਲਵਾਈ।
ਹਾਂ, ਬਥੇਰੇ-ਬਥੇਰੇ ਹੈਗੇ ਨੇ
ਉਹ ਫ਼ਰਕ ਪੈ ਗਿਆ ਨਾ ਪਹਿਲੇ ਦੀ ਸਰਾਬ ਵੀ ਤੇ ਇਦਾਂ ਸੀ ਹੁਣ ਅੱਜ-ਕੱਲ ਇੰਨਾ ਬਿਜ਼ੀ ਲਾਈਫ ਸਭ ਤੋ ਪਹਿਲੇ ਕਿ ਚਲੋ ਅਸੀਂ ਫਟਾਫਟ ਢਿੱਡ ਭਰੀਏ। ਤੇ ਉਹ ਬਣਾ ਤੇ ਸਾਰਿਆਂ ਨੂੰ ਟਾਈਮ ਆਲਸ ਆਦਾ ਐ।
ਅ ਓ ਹੁਣ ਨਾਲੋਂ ਫਿਰ ਕੀ ਉਹਨੇ ਇਨਸਾਨ ਨੂੰ ਨਾ ਸਭ ਤੋਂ ਜ਼ਿਆਦਾ ਉਹ ਆਸਾਨ ਚੀਜ਼ ਜਦ ਮਤਲਬ ਵੇਖਦੇ ਨੇ ਜਿੱਦਾਂ ਹੁਣੇ ਮੈਂ ਮਤਲਬ ਓ ਐਕਟਿਵ ਨਈ ਰੈਂਦੇ ਕੰਮ 'ਚ ਥੋੜ੍ਹੇ ਇ ਓ ਲਵ ਪ੍ਰਵਾ ਹੋ ਜਾਂਦੇ ਨੇ ਜਿੱਦਾਂ ਹੁਣ ਬੈਠੇ-ਬੈਠੇ ਜਲਦੀ-ਜਲਦੀ ਕੰਮ ਹੋ ਜੇ। ਹਰ ਚੀਜ਼ ਜਲਦੀ ਹੋ ਜਾਏ ਜਿੱਦਾਂ ਵੇਖ ਲੋ ਹਾਂ ਬਸ-ਬਸ ਜਿੱਦਾਂ ਉਹਨੇ ਵੇਖ ਲੋ ਪੈਲੇ ਕੱਪੜੇ ਧੋਂਦੇ ਸੀ ਹੱਥ ਨਾਲ ਲੋਗ ਆ ਵਧੀਆ ਜਨ ਓ ਲੇਡੀਜ਼ ਤੇ ਐਕਟਿਵ ਰੈਂਦੇ ਸੀ ਬਿਲਕੁਲ ਓ-ਓ ਹੁਣ ਵਾਸ਼ਿੰਗ ਮਸ਼ੀਨ ਆਗੀ ਆਂ ਪਾਓ ਕੱਪੜੇ ਧੁਲ ਕੇ ਬਾਰ ਆ ਜਾਂਦੇ।
ਆ ਵੇਖੋ ਫਾਸਟ ਫੂਡ ਤੇ ਹੁੰਦਾ ਤੇ ਜੰਕ ਹੀ ਹੈ ਵੈਸੇ ਠੀਕ ਹੈ ਜ ਭਾਵੇਂ ਤੁਸੀ ਵਧੀਆ ਕਿਸੀ ਫਰੈਂਚਾਈਜ਼ ਤੋਂ ਵੀ ਖਾ ਲੋ ਵੀ ਡੀਪ ਫਰਾਈਡ ਉਹਨਾਂ ਦੇ ਵੀ ਓਇਲ ਹੋਰ ਵੀ
ਓਇਲ ਬਿਲਕੁਲ-ਬਿਲਕੁਲ ਔਰ ਸਭ ਤੋਂ ਜਾਦਾ ਨੁਕਸਾਨ ਕਰਦਾ ਉਇਲ
ਹਾਂਜੀ ਅੱਜ ਕਲ ਮਾਰਕੀਟ ਦੇ ਅੰਦਰ ਵੈਜੀਟੇਬਲ ਵੀ ਜਾਦਾ ਯੂਜ ਹੋ ਰਿਆ ਬੋਤ ਵੈਜੀਟੇਬਲ ਐ ਇਕ ਬ ਕੰਟਰੀ ਵਿੱਚ ਵੇਨੇ ਪ੍ਰੈਸ ਪ੍ਰਿੰਟਿੰਗ ਚੱਲਦਾ ਰੈਂਦਾ।
ਹੁਨੇ ਦੇਖ ਲੋ ਨਾ ਬੱਚਿਆਂ ਨੂੰ ਮਤਲਬ ਰੋਟੀ ਨਾ ਦਿਓ ਮੋਮੋਸ ਦੇ ਦਿਉ ਬਸ ਮੋਮੋਜ਼ ਬਰਗਰ ਦੇ ਦੋ ਰੋਟੀ ਬਿਲਕੁਲ ਨਾ ਦਿਓ ਬਸ-ਬਸ ਹੋਰ ਨਈ ਤੇ ਕੀ ਏ। ਬਸ ਓ ਜਦ ਕਿ ਹੋਮ ਮੇਡ ਫੂਡ ਇੰਨਾ ਮਤਲਬ ਇੰਨਾ ਪ੍ਰੋਫਿਟ ਹੁੰਦਾ ਇੰਨਾ ਪ੍ਰੋਟੀਨ ਹੁੰਦਾ ਉਹਦੇ ਵਿੱਚ ਜਿੰਦੇ ਕੋਈ ਹੱਦ ਨੀ।
ਹੂੰ
ਓ ਜਾਨ ਨਈ ਹੁੰਦੇ ਨਾਲ ਓ ਪੈਲੇ ਦੇ ਲੋਕ ਸਾਰੇ ਹੋਮੇਡ ਹੀ ਖਾਂਦੇ ਸੀ ਪੈਲੇ ਫਾਸਟ ਫੂਡ ਬਣਦਾ ਈ ਨਈ ਸੀ।
ਓ ਪੈਲੇ ਕਿੱਥੇ ਸੀ ਪੈਲੇ ਤੇ ਚੱਲਣ ਨੇ ਗੇ ਸੀ ਹੁਣ ਹੋਣ ਲੱਗ ਗਿਆ ਸੀ।
ਉਹੀ ਤਾਂ ਪਹਿਲੇ ਦੇ ਲੋਗਾਂ ਨੂੰ ਹੁਣ ਪੈਲੇਾਂ ਦੇ ਜੋ ਪੁਰਾਣੇ ਲੋਕ ਉਹਨਾਂ ਨੂੰ ਆਪਾਂ ਕੈਂਦੇ ਹਾਂ ਨਾ ਕਿ ਬਰਗਰ ਖਾਓਗੇ ਓ ਕੈਂਦੇ ਬਰਗਰ ਕੀ ਹੁੰਦਾ। ਆਪਾਂ ਸੁਣਿਆ ਈ ਨੀ ਨਾਮ ਪੀਜਾ ਕੀ ਹੁੰਦਾ ਆਪਾਂ ਨਾ ਈ ਨਈ ਸੁਣਿਆ।
ਸਈ ਗੱਲ ਏ ਪੀਜ਼ਾ ਵੀ ਨੀ ਖਾ ਕੇ ਦੇਖਿਆ।
ਬਿਲਕੁਲ ਫਾਸਟ ਫੂਡ ਦੇ ਬਾਰੇ ਕੁਛ ਨਈ ਜਾਣਦੇ ਜੇੜੇ ਪੁਰਾਣੇ ਲੋਗ ਏ ਨਾ ਜੇੜੇ ਹੁਨੇ ਜਿਹਨ੍ਹਾਂ ਦੀ ਉਮਰ ਪੈਂਸਠ ਸੱਤਰ ਅੱਸੀ ਸਾਲ ਦੀ ਹੈ ਓ ਜਾਣਦੇ ਈ ਨਈ। ਕਿ ਬਈ ਬਰਗਰ ਕੀ ਹੁੰਦਾ ਪਾਸਤਾ ਕੀ ਹੁੰਦਾ। ਵਾਇਟ ਪਾਸਤਾ ਸੋਸ ਪਾਸਤਾ ਕੀ-ਕੀ ਹੁੰਦਾ।
ਹਾਂਜੀ-ਹਾਂਜੀ ਬੜੀ ਚੀਜ਼ਾਂ ਆ ਗਈਆਂ ਨੇ ਅੱਜ ਕੱਲ ਤੇ ਮਾਰਕੀਟ 'ਚ ਓ ਅੱਜ ਕਲ ਤੋਂ ਰੈਡੀ ਟੂ ਵੀਟ ਆ ਗੇ ਚੀਜ਼ਾਂ ਸਿੱਧਾ ਮਾਈਕ੍ਰੋਵੇਵ 'ਚ ਪਾਓ ਫਿਰ ਓ ਬਣ ਜਾਏਗੀ।
ਬਸ ਮਿਹਨਤ ਨੀ ਹੁੰਦੀ ਨਾ ਉਦੇ ਨੇ ਦੇ ਕਈਆਂ ਦੇ ਨਾ ਪੇਰੈਂਟਸ ਵੀ ਇੱਦਾਂ ਤਾਂ ਹੁੰਦੇ ਨੇ ਕਿ ਉਨਾਂ ਕੋਲ ਮਿਹਨਤ ਨੀ ਹੁੰਦੀ ਕਦੀ ਮਤਲਬ ਕਿ ਚਲੋ ਬਾਰ ਵਿੱਚ ਹੋਇ ਆਪ ਇਦ ਫਾਸਟ ਫੂਡ ਬਣਾ ਲ ਲੋ ਕਦੀ ਓ ਬਣਾ ਲੋ ਏਦਾਂ ਚਲੋ ਬੱਚਿਆਂ ਨੂੰ ਅ ਜਿਹਾ ਬਣਾ ਕੇ ਦੇ ਦੋ ਫਾਸਟ ਫੂਡ ਕਦੇ ਚਲੋ ਤੂੰ ਬਾਰੋਂ ਵੀ ਮੰਗਵਾ ਲੋ।
ਹਾਂ ਉਹੀ ਤੇ ਫਿਰ ਉਹਨਾਂ ਦੇ ਢਿੱਡ ਵੀ ਬਾਰ ਆ ਜਾਂਦੇ ਨੇ ਸਭ ਤੇ ਮੋਟਾਪੇ ਵਗੈਰਾ ਜਲਦੀ ਆ ਜਾਂਦਾ ਮਓਬੈਸਟੀ ਵੀ ਬੋਤ ਜ਼ਰੂਰੀ
ਅਰੇ ਬਾਰਾਂ-ਬਾਰਾਂ ਤੇਰਾਂ-ਤੇਰਾਂ ਸਾਲ ਦੀ ਉਮਰ ਦੇ ਵਿੱਚ ਵੇਟ ਵਾਟ ਵਧ ਜਾਂਦਾ ਢਿੱਡ ਬਾਰ ਆ ਜਾਂਦਾ ਹੈ।
ਹਾਂਜੀ-ਹਾਂਜੀ ਜਿਸ ਉਮਰ 'ਚ ਪਤਾ ਹੀ ਨੀ ਲੱਗਦਾ ਕਿ ਕੁਛ ਵੀ ਖਾਓ ਸਭ ਹਜਮ ਹੋ ਜਾਂਦਾ ਫੇਰ ਸਭ ਠੀਕ
ਹੁਨੇ ਹੋਮੇਡ ਵਧੀਆ ਪੇਰੈਂਟਸ ਨੂੰ ਚਾਈਦਾ। ਕਿ ਵਧੀਆ ਹੋਮੇਡ ਫੂਡ ਬਣਾਏ ਵਧੀਆ ਅੱਛਾ ਜਿਹਾ ਦਾਲ ਰੋਟੀ ਬਣਾਈ, ਜਾਂ ਆਟੇ ਦੀ ਕੋਈ ਸੀ ਵੀ ਚੀਜ ਬਣਾ ਸਕਦੇ ਆ ਆਪਾਂ, ਆਟੇ ਦੀ ਵੀ ਬਹੁਤ ਈਸੀ ਬਣਦੀ ਐ, ਜ਼ਰੂਰੀ ਮੈਦਾ ਈ ਖਾਣਾ ਐ।
ਹੂੰ, ਸਭ ਤੋਂ ਵਧੀਆ 'ਤੇ ਘਰ ਦੀ ਰੋਟੀ ਏ ਸਬਜ਼ੀਆਂ।
ਬਸ ਹਾਂ ਗ੍ਰੀ ਨ, ਗ੍ਰੀਨ ਵੈਜੀਟੇਬਲ ਖਾਓ,। ਵਧੀਆ ਦਾਲ ਖਾਓ, ਦਾਲ ਪੀਓ ਵਧੀਆ।
ਨੋਨ ਵੈਜ ਵੀ ਖਾਂਦੇ ਓ 'ਤੇ ਫੇਰ ਉਹ ਵੀ ਘਰੋ ਈ।
ਹਾਂ, ਜੋ ਨੋਨ ਵੈਜ ਖਾਂਦਾ ਨੋਨ ਵੈਜ ਵੀ ਖਾਓ ਘਰਦਾ, ਬਾਹਰ ਦੀ ਚੀਜ਼ ਦੇ ਹਰ- ਹਰ ਇੱਕ ਚੀਜ਼ ਨੁਕਸਾਨ ਏ, ਭਾਏ ਆਟੇ ਦੀ ਹੋ ਭਾਏ
ਹਾਂਜੀ ਕਿਸੇ ਦੀ ਵੀ ਹੋਵੇ, ਹੂੰ।
ਬਾਹਰ ਦੀ ਨੂ ਨੁਕਸਾਨ ਈ ਐ।
ਪਤਾ ਈ ਹੈਗਾ ਨਾ ਅੱਜ-ਕੱਲ੍ਹ ਕੀ ਦੇ ਰੇ ਤੋਨੂੰ ਪਾ ਕੇ।
ਅ ਇੱਕ 'ਤੇ ਮਹਿੰਗੀ, ਦੂਜੀ ਫੇਰ ਪੈਸੇ ਵੀ ਲੱਗ ਰਹੇ ਮਹਿੰਗੇ, ਔਰ ' ਓਹਦੀ ਨੁਕਸਾਨ ਵੀ ਆਪਾਂ ਨੂੰ‌।
ਹਾਂਜੀ, ਹਰ ਚੀਜ਼ ਵਿੱਚ ਸਾਨੂੰ ਕੀ ਉਹ ਕਰਨਾ ਪੈ ਰਿਹਾ ਸੀ। ਸਾਡੇ ਉੱਤੇ ਈ ਭਾਰੀ ਪੈਗੀ ਉਹ ਚੀਜ਼।
ਹਾਂ, ਪੈਸੇ ਦੇ ਕੇ ਆਪਾਂ ਆਪਣੇ ਦੇ ਉੱਤੇ ਨੁਕਸਾਨ ਪਾ ਰੇ ਆਂ। ਪਰ ਐ ਹੁਣ ਮੰਨਦੀ ਨੀ ਨਾ ਦੇਖੋ ਪਬਲਿਕ ਮੰਨਦੀ ਨੀ ਕੀ ਕਰੇ। ਹਰ ਇੱਕ ਚੀਜ਼, ਅਹ ਜਨਏਸ਼ਨੀ ਜਰੀਏ ਇੱਕ ਵਾਰ ਰਲ ਕੇ ਜਦ ਮੋਮੋ ਦੇ ਮੂੰਹ ਲੱਗ ਜਾਏ ਬੱਚੇ ਨੂੰ ਬਸ। ਫੇਰ 'ਤੇ ਰੋਟੀ ਨਾ ਦਿਓ ਉਹਨੂੰ ਸਵੇਰ ਦੀ, ਵੀਹ ਰੁਪਏ ਦੇ ਮੋਮਜ਼ ਨਾਲ ਟਿਕ ਪਾਨੇ ਆ ਤੇ
ਅੱਜ-ਕੱਲ ਦੇ ਬੱਚੇ ਦੁਧ- ਦੁੱਧ ਤੇ ਪਚਦਾ ਨੀ ਉਹਨਾਂ ਨੂੰ, ਪਰ ਇਹ ਚੀਜ਼ਾਂ ਸਾਰੀ ਪਚ ਜਾਂਦੀਆਂ।
ਹਾਂ-ਹਾਂ ਦੁੱਧ-ਦੁੱਧ ਵਗੈਰਾ ਕੁਛ ਨੀ ਪਚਦਾ, ਹਾਂ ਜੇ ਅਗਰ ਦੁੱਧ ਦਿਓ, ਕੌਫੀ ਦਿਓ ਨੀ ਪ ਚੇ ਗੀ।
ਉਹ ਜਿਹੜਾ ਮਾਰਕੀਟ ਦੇ ਅੰਦਰ ਐਮ ਐਸ ਜੀ ਜਲਦਾ ਜਿਹੜਾ, ਅਜੀਨਾ ਮੋਟੋ ਜਿਹਨੂੰ ਕਹਿੰਦੇ ਉਹ ਬਹੁਤ ਨੁਕਸਾਨ ਦਿੰਦਾ ਐ। ਹਰ ਚੀਜ਼ ਵਿਚ ਐ ਅੱਜ-ਕੱਲ ਤੁਸੀਂ ਦੇਖ ਲੋ ਜੀਨੋ ਮੋਟੋ, ਬਾਹਰੋਂ ਕਿੱਥੇ ਵੀ ਖਾ ਰੇ ਓ ਫਰੈਂਚ ਫਰੈਸ ਖਾ ਰੇ ਓ ਦਿਨ ਭਰ ਜੀਨੋ ਮੋਟੋ ਤੁਸੀਂ ਨੂਡਲਸ ਖਾ ਰੇ ਉਦੇ ਅੰਦਰ ਵੀ ਬਰਗਰ ਦੇ ਅੰਦਰ ਵੀ ਹਨੀ ਚੀਲੀ ਪਟਾਟੋ 'ਚ ਵੀ ਸਭ ਵਿਚ, ਸਭ ਵਿਚ ਜੀਨੋ ਮੋਟੋ ਪੈ‌ ਰਿਹਾ।
ਹਾਂ, ਅਗਰ ਤੁ ਅਗਰ ਆਪਾਂ ਇੱਕ ਮਹੀਨੇ ਦੇ ਵਿੱਚ ਦੋ ਵਾਰ ਵੀ, ਤਿੰਨ ਵਾਰ ਵੀ ਅਗਰ ਆਪਣੀ ਯੂਜ਼ ਕਰ ਰੇ ਆ ਚੀਜ਼ ਨੂੰ ਤਾਂ ਕੋਈ ਵੀ ਕੋਈ ਨੁਕਸਾਨ ਨੀ ਹੁੰਦੀ। ਹੁਣ, ਕਈ ਮੈਂਨੇ ਦੇਖੇ ਨੇ ਕਿ ਅ ਉ ਮਤਲਬ ਸ਼ਾਮੀ ਡੇਲੀ ਸ਼ਾਮੀ ਖਾ ਜਾਣਾ ਏ 'ਤੇ ਜਾਣਾ ਈ ਏ ਬਾਹਰ ਖਾਣ।
ਹਾਂਜੀ-ਹਾਂਜੀ।
ਬਸ-ਬਸ ਡੇਲੀ ਦਾ ਮੋਮੋਜ ਅੱਜ ਮੋਮੋਜ ਖਾ ਲੋ, ਕੱਲ ਬਰਗਰ ਖਾ ਲੋ ਬਸ। ਵੀਕ ਦੇ ਪੂਰੇ ਸੱਤ ਦੇ ਸੱਤ ਦਿਨ ਆਪਾਂ ਬਾਹਰ ਦਾ ਈ ਖਾਣਾ ਐ, ਉਹ ਵੀ ਇੱਕ ਟੇਮ।
ਚੀਜ਼ਾਂ ਕੀ ਕਰਦੀਆਂ ਅਨ ਇਹਦੇ ਨਾਲ ਇਹ ਚੀਜ਼ਾਂ ਖਾਣ ਨਾਲ ਫੇਰ ਘਰ ਦੀ ਰੋਟੀ ਦਾ ਟੇਸਟ ਨੀ ਆਂਦਾ ਸਹੀ। ਟੇਸਟ ਵਰਡਸ ਜਿਹੜੇ ਨੇ ਉਹ ਬਦਲ ਜਾਂਦੇ ਨੇ ਹੈ।
ਪੂਰੇ ਟੇਸਟ ਵਧਣ ਫੇਰ ਜਿੱਦਾਂ ਮਲਬਣ ਦਾਲ ਰੋਟੀ ਯੂ ਖਾਏਗਾ ਨਾ ਬੱਚਾ। 'ਤੇ ਉਹਨੂੰ ਇੱਦਾਂ ਲੱਗੇਗੀ ਅਰੇ ਯਾਰ ਕੀ ਖਾ ਰਵਾਂ। ਅੰਦਰ ਈ ਜਾਏਗਾ ਉਹ ਜਿੱਥੇ ਉਹਦੀ ਤਰੈ ਰੋਟੀ ਦੀ ਡਾਇਟ ਸੀ ਉੱਥੇ ਓਹੁੰਦੀ ਇੱਕ ਰੋਟੀ ਖਾਏਗਾ ਉਹ। ਇੱਕ ਰੋਟੀ ਡਾਈਟ ਹੋ ਜਾਏਗੀ, ਫਿਰ ਉਹ ਬਾਹਰ ਦਾ ਜਾਏਗਾ ਬਾਹਰ ਖਾਏਗਾ ਫੇਰ।
ਕਿਓਂਕਿ ਸਾਰਾ ਤੇ ਓਨੇ ਬਾਰੋਂ ਖਾ ਲੇਆ ਫੇਰ ਅੰਦਰੋਂ ਘਰੋਂ ਖਾਨ ਨੂੰ ਤੇ ਬਚੇਆ
ਬਚੇਆ ਈ ਹੋਏਆ ਓਈ ਤਾ ਏਦਾਂ ਈ ਏਦੇ ਕੋਲ, ਤਾਂਈ ਤਾਂ ਫੇਰ ਬਿਮਾਰੀਆਂ ਲੱਗਦੀਆਂ ਐਂ ਜਲਦੀ। ਹੁਨ ਦੇਖੋ ਪੈਲੇ ਹਾਰਟ ਅਟੈਕ ਦੀ ਬਿਮਾਰੀ ਨਈ ਸੀ।
ਤੇਨੂੰ-
ਪੈਲੇ ਤਾਂ ਹਾਰਟ ਅਟੈਕ ਬੋਤ ਘੱਟ ਬੰਦੇਆਂ ਨੂੰ ਆਂਦਾ ਸੀ ਬੋਤ ਈ
ਅੱਜ-ਕੱਲ ਤਾਂ ਬੱਚੇਆਂ ਯੰਗ ਜਨਰੇਸ਼ਨ ਨੂੰ ਆਨ ਲਾਗੀ।
ਹਾਂ ਰੇਅਰ ਰੇਅਰ ਹੁੰਦਾ ਨਾ ਰੇਅਰ ਸੀ, ਪੈਲੇ ਹਾਰਟਟੇਕ। ਔਰ ਹੁਨ ਦੇਖੋ ਤੁਸੀਂ ਵੀਅ-ਵੀਅ ਸਾਲ ਦੇ ਬੱਚੇ ਪੰਜੀ-ਪੰਜੀ ਸਾਲ ਦੇ ਬੱਚੇ ਜਿਨੂੰ ਮੈਂਨੇ ਹਾਰਟ ਅਟੈਕ ਦੇਖੇਆ, ਆਂਦੇ ਹੋਏ ਐ। ਐ ਬੋਤ ਮਤਲਬ
ਖੋਏਆ ਪੇਆ।
ਐ ਸਾਰਾ ਖਾਨ ਪੀਨ ਦੇ ਉੱਤੇ ਈ ਹੁੰਦਾ ।
ਖਾਨ ਪੀਨ ਦੇ ਉੱਤੇ ਲਾਈਫ ਸਟਾਈਲ ਸਬ ਜੋ ਬਦਲ ਗੇਆ ਰਾਤੀ ਲੇਟ ਸੋਨਾ।
ਰਾਤੀ ਲੇਟ ਸੋਨਾ ਨਾ ਏਸ ਲਈ ਕੋਈ ਆਪਨੀ ਬੋਡੀ, ਹਾਂ। ਨਾ ਬੋਡੀ ਨੂੰ ਕੋਈ ਓ ਦੇਨਾ ਕੀ ਨਾਮ ਏ ਓਦੇ ਉੱਤੇ ਕੋਈ ਐਕਟੀਵਿਟੀ, ਕੋਈ ਐਕਸਰਸਾਈਜ਼ ਨੀ ਕੋਈ ਯੋਗਾ ਨੀ ਕੋਚਿੰਗ ਨੀ ਬਸ ਖਾਨਾ ਸੋਨਾ ਲੇਟ ਖਾ, ਲੇਟ ਸੋਨਾ ਲੇ ਟ ਉੱਠਨਾ ਪੂਰਾ ਲਾਈਫ ਸਟਾਈਲ ਚੇਂਜ ਕਰ ਲੇਆ ਬੰਦੇਆਂ ਨੇ।
ਓਦੇ ਨਾਲ ਈ ਸਾਰਾ ਕੁਛ ਹੁੰਦਾ ਐਮੇ।
ਹਾਂ, ਬਸ-ਬਸ-ਬਸ।